ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਜੀ।
ਬਸ ਵਧੀਆ ਵਧੀਆ ਤੁਸੀਂ ਸੁਣਾਓ।
ਹਾਂਜੀ ਮੈਂ ਆਪਨੀ ਤਰਫੋਂ
ਇਹ ਵੀ ਕਰ ਰਹੀ ਸੀ ਤੁਸੀਂ ਵੀ ਕਰ ਰਹੇ ਸੀ ਦੋ ਡਿਸਕਨਕਟ ਹੋ ਰਹੀ ਸੀ ਕਾਲ। ਬਸ ਵਧੀਆ-ਵਧੀਆ ਹਾਂਜੀ-ਹਾਂਜੀ ਤੁਸੀਂ ਸੁਣਾਓ ਹਾਂਜੀ ਵਧੀਆ।
ਹੋਰ
ਹੋਰ ਧੁੱਪ ਹੈ ਉੱਧਰ ਯਾ ਬਾਰਿਸ਼ ਹੈ।
ਮੌਸਮ ਠੰਡਾ ਬਣਿਆ ਦਾ ਵਾ। ਸਵੇਰੇ ਮੀ ਸਵੇਰੇ ਮੀਂਹ ਪਿਆ ਥੋੜਾ ਬਹੁਤ। ਹਾਂ ਹੁਣ ਮੈਂ ਇੱਧਰ ਹਰਦਵਾਰ ਜਾ ਰਿਹਾ ਹੀਨਾ ਤਾਨੂ ਦਸਿਆਹੀ। ਗੱਲ ਗਤ ਕਰ ਕੇ ਡੰਡੀ ਨੂ
ਹਾਂਜੀ ਹਾਂਜੀ ਹਾਂਜੀ।
ਤੇ ਓਧਰ ਹੀ ਆ ਰਸਤੇ ਚ ਹੀ ਹੈਗੇ ਆ।
ਬਸ, ਵਧੀਆ ਵਧੀਆ।
ਤੇ ਓਥੇ ਮੌਸਮ ਕਿੱਦਾਂ ਦਾ ਹੈਗਾ
ਐਧਰ ਧੁੱਪ ਵੀ ਹੈ ਮਾੜੀ ਮਾੜੀ ਪਰ ਬੱਦਲ ਵੀ ਬਣਿਆ ਦੈਐ ਕੁਝ ਕਹ ਨੀ ਸਕਦੇ।
ਅੱਛਾ। ਯਾਨੀ ਕਿ ਥੋੜ੍ਹੀ ਥੋੜੀ ਸੱਚ ਹੋ ਰਹੀ ਏ ਪਊਗੀ‌। ਭਵਿੱਖਵਾਣੀ ਮੇਰੀ। ਹੈ ਕੋਈ ਨੀ ਪੈ ਜਾਣਾ ਮੀ ਵੀ ਪੈ ਜਾਣਾ ਮੀ ਵੀ। ਪੈ ਜਾਣਾ ਵਾ।
ਅੱਛਾ।
ਹਮ।
ਕੋਈ ਨੀ ਪੈਜੇ ਤੇ ਠੀਕ ਹੈ। ਬਸ ਵਧੀਆ, ਹੋਰ ਨਾਸ਼ਤਾ ਵਗੈਰਾ ਹੋ ਗਿਆ।
ਹਾਂਜੀ ਹਾਂਜੀ, ਨਹੀਂ ਹਜੇ ਕਰਨਾ ਵਾ। ਬਸ, ਬੱਚੇ ਸਾਰੇ ਵੀਹ ਬੱਚੇ ਨਾਲ ਹੈਗੇ ਨੇ।
ਹਾਂਜੀ।
ਫੇਰ ਸਾਰੇ ਬੱਚਿਆਂ ਨੂੰ ਕਰਾਣੈ ਨਾ ਬ੍ਰੇਕਫਾਸਟ।
ਅੱਛਾ ਅੱਛਾ ਅਜ ਰਾ ਚ ਈ ਕਰੋਗੇ ਸਾਰੇ ਹਾਂਜੀ। ਏਹੀਔ।
ਹੋ ਸੁਣੀ। ਤੁਹਾਡੇ ਔਹੀ ਹਸਬੈਂਡ ਵੀ ਚਲਾਉਂਦੇ ਐ, ਕਾਰਯੈ ਐਪ।
ਨਹੀਂ। ਨਹੀਂ ਨਹੀਂ। ਤੇ ਮੈਂ ਹੀ ਚਲਾਨੀ ਆ ਆਪਣੇ ਘਰੋਂ। ਹੈਲੋ ਹੈਲੋ ਹੈਲੋ। ਹੈਲੋ ਹੈਲੋ ਹੈਲੋ ਹੈਲੋ